ਹੈਲੋ
ਹੈਲੋ ਹਾਂਜੀ ਸਸ ਸ੍ਰੀ ਕਾਲ
ਦਾਲ ਜੀ
ਹੋਰ ਕਿਸਦਾ ਉ
ਦਿਆ ਜੀ ਤੁਸੀਂ ਦੱਸੋ ਤੁਸੀਂ ਠੀਕ ਹੋ
ਹਾਂਜੀ ਵਧੀਆ ਤੁਸੀਂ ਤੁ ਵਧੀਆ ਜੀ ਵਧੀਆ ਬਾਬੇ ਦੀ ਕਿਰਪਾ
ਹਾਂਜੀ ਕਿਰਪਆ ਹੋਨੀ ਬਹੁਤ ਜ਼ਰੂਰੀ ਹੈ ਜੀ
ਹਾਂਜੀ ਤੁਸੀਂ ਸੁਨਾਓ, ਬੱਚੇ ਗਏ ਨੀ ਨਾਨਕੇ?
ਨਹੀਂ ਜੀ ਬੱਚੇ ਕਹਿੰਦੇ ਗਰਮੀ ਬਹੁਤ ਐ ਬਾਰ
ਹਾਂ ਹਾਂ ਹਾਂ ਹਾਂ
ਕਿਉਂਕਿ ਨਾਨਕੇ ਦੂਰ ਏ, ਨਾਨਕੇ ਦੂਰ ਐ ਥੋੜਾ ਜਾ, ਹਾਂਜੀ ਤੇ ਤਾਂ ਟ੍ਰੇਨ ਚ ਜਾਨਾ ਪੈਂਦੇ ਬੱਚੇ ਕਹਿੰਦੇ ਟ੍ਰੇਨ ਦਾ ਸਫ਼ਰ ਨਹੀਂ ਹੁੰਦਾ ਗਰਮੀ ਚ
ਹਾਂਜੀ, ਭੀੜਾਂ ਵੀ ਬੜੀਆਂ ਹੋ ਜਾਂਦੀਆਂ ਨਾ ਗੱਡੀਆਂ ਚ ਅੱਜ
ਹਾਂਜੀ ਕਿਉਂਕਿ ਅੱਜ ਕੱਲ ਕੋਈ ਉੱਧਰੋਂ ਆ ਰਿਹਾ ਕੋਈ ਜਾ ਰਿਹਾ ਤੇ, ਬ ਜੇ ਗਰਮੀ ਚ ਪੀੜ ਪੜੱਕੇ ਚੱਕਰ ਚ ਨਹੀਂ ਜਾਂਦੇ ਜੇ ਰਜੂਏਸ਼ਨ ਵੀ ਕਰਾਈ ਆ ਤਾਂ ਵੀ ਬੱਚੇ ਕਹਿੰਦੇ ਗਰਮੀ ਤੇ ਲੱਗਨੀ ਐ ਮੰਮੀ ਆਪਾਂ ਨਹੀਂ ਜਾਨਾ
ਹਾਂਜੀ ਅ ਤੇ ਹੈ ਈਏ ਤੁਹਾਨੂੰ ਪਤ ਤਾਂ ਬੱਚੇ ਘਰ ਠੀਕ ਨੇ ਫੇਰ ਗੱਡੀ ਜਰਾ ਬੱਚੇ ਗਰਮੀ ਨਾਲ ਘਬਰਾ ਜਾਂਦ ਅਤੇ ਹੋਰ ਵ
ਘਬਰਾ ਜਾਂਦੇ, ਹਾਂਜੀ ਹਾਂਜੀ, ਹੋਰ? ਅੱਜ ਅਸੀਂ ਆਲੂ ਦੀ ਪਰੋਠੀਆਂ ਬਨਾਈ ਸੀਗੀ।
ਅੱਛਾ ਆਲੂ ਵਾਲੀ ਰੋਟੀਆਂ
ਹਾਂਜੀ
ਅੱਛਾ ਅੱਛਾ ਤੁਸੀਂ ਕਿੱਦਾਂ ਬਣਾਉਦੇ ਹੋ
ਅਸੀਂ ਉਹੀ ਆਲੂ ਜਿਵੇਂ ਬੋਇਲ ਕਰ ਲਏ ਮਸਾਲਾ ਵਗੈਰਾ ਪਿਆਜਜ ਕੱਟ ਕੇ ਤੇ ਕਸੂਰੀ ਮੇ ਉੱਥੇ ਹੈਗੀ ਉਹ ਮਿਲਾ ਕੇ ਤੇ ਹੋਈ ਆਲੂ ਦੇ ਰੋਟੀ 'ਚ ਭਰ ਕੇ ਪਰੌਠੀਆਂ ਬਣਾ ਕੇ ਅਤੇ ਨਾਲ ਚਟਨੀ ਦਹੀਂ ਮੱਖਣ ਜੋ ਵੀ ਵਆ ਬੱਚਿਆਂ ਨੇ ਆਪਣੇ ਪਸੰਦ ਦੇ ਸਾਬ ਨਾਲਲ ਕਣਾ ਅਤੇ ਕਈ ਬੱਚੇ ਕਹਿੰਦੇ ਕੋਈ ਜਿਵੇਂ ਘਰ ਦੀ ਮਲਾਈ ਹੁੰਦੀ ਆ ਮਨਾਈ ਲਾ ਵੀ ਖਾ ਲੈਂਦੇ ਆ ਤੇ ਹਾਂਜੀ ਫੇਰ ਕਈ ਵਾਰੀ ਬੱਚੇ ਕਹਿੰਦੇ ਮੰਮੀ ਬਾਹਰੋਂ ਬਟਰ ਮੰਗਵਾ ਦੋ ਬਟਰ ਮੰਗਵਾ ਲੈਂਦੇ ਆ
ਹਾਂ ਇਹ ਤੇ ਹੈਈਏ ਹੋਰ ਤੁਹਾਡੇ ਪਾਸੇ ਗਰਮੀ ਪੈ ਰਹੀ ਹੈ ਨਹੀਂੀ ਤੁਹਾਡੇ ਪਾਸੇ ਗਰਮੀ ਪੈ ਰਹੀ ਹੀ ਨਹੀਂ
ਬਹੁਤ ਜ਼ਿਆਦਾ ਜੀ ਬਹੁਤ ਧੁੱਪ ਦੇ ਕਰਕੇ ਬਹੁਤ ਗਰਮੀ ਹੁੰਦੀ ਹੈ ਤੇ ਇੱਕ ਕੁਪੋਸ਼ਣ ਸਾਡੇ ਉੱਪਰ ਹੈ ਉਹ ਉੱਪਰ ਤਾਂ ਬੈਠੇ ਨਹੀਂ ਜਾਂਦਾ ਇੰਨੀ ਧੁੱਪ ਪੈਂਦੀ ਹੈ ਬਹੁਤ ਗਰਮੀ ਹੁੰਦੀ ਉੱਪਰ
ਬ
ਹਮਮ ਨਹੀਂ ਫੇਰ ਵੀ ਥੋੜਾ ਠੰਡਾ ਰਹਿੰਦਾ ਹੈ ਤੇ ਉੱਪਰ ਤਾਂ ਬਹੁਤ ਜ਼ਿਆਦਾ ਪੂਰੀ ਇਏੱਦਾਂ ਲੱਗਦੀ ਜ ਹਾਂਜੀ ਹੁਣ ਅਸੀਂ ਬਾਹਰ ਗਏ
ੱ ਬਾ ਅੱਛਾ ਅੱਛਾ ਅੱਛਾ ਅੱਛਾ
ਹੋਵੇ ਹਾਂਜੀ ਪੂਰਾ ਸੇਕਾ ਹੁਣ ਚੁੰਨੀ ਨਾਲ ਮੂੰਹ ਦਾ ਕਵਰ ਕੀਤਾ ਤੇ ਪੈਰਾਂ ਚ ਇੰਨੀ ਧੁੱਪ ਲੱਗਦੀ ਪਈ ਸੀ ਸਿੱਖ ਕਾ ਪੂਰਾ ਨਿਕਲ ਰਿਹਾ ਸੀ ਮ ਕਿਹਾ ਬੜੀ ਗਰਮੀ ਹੈ ਬਾਹਰ ਨਿਕਲ ਕੇ ਪਤਾ ਲੱਗਦਾ
ਹਾਂਜੀ ਬਰ ਤੋਂ ਬਹੁਤ ਹਾਂ ਅਤੇ
ਹਾਂਜੀ ਹਾਂਜੀ ਹੋਰ ਤੁਸੀਂ ਦੱਸੋ
ਹਾਂਜੀ ਵਧੀਆ
ਅੱਛਾ
ਹੋਰ ਰਾਤੀ ਕੀ ਬਣਾਉਣ ਦੀ ਤਿਆਰੀ
ਰਾਤੀ ਹੁਣ ਸ਼ਾਮ ਨੂੰ ਦੇਖਾਂਗੇ ਜੀ ਹਲੇੇ ਤਾਂ ਬੱਚੇ ਅੱਜ ਸੰਡੇ ਸੀ ਉਓਦਾਂ ਵੀ ਬੱਚੇ ਦੀ ਛੁੱਟੀਆਂ ਲੇਟ ਇਕੱਠੇ ਬੱਚੇ ਲੇਡੀ ਲੰਚ ਨੂੰ ਕੀਤਾ ਵਾ ਤੇ ਹੁਣ ਸ਼ਾਮੀ ਦੇਖਾਂਗੇ ਕੀ ਬਣਾਵਾਂਗੇ
ਸਹੀ ਹੈ ਛੁੱਟੀਆਂ ਚ ਬੱਚੇ ਪੂਰਾ ਮਜ਼ਾ ਲੈਂਦੇ ਨੇ ਬੱਚਿਆਂ ਦਾ ਤੇ ਮਜ਼ਾਏ ਹ।
ਕਰਦਾਦਾ ਬੈਠੇ ਆ ਹਾਂਜੀ।
ਬੜੀ ਲੇਟ।
ਹੈਲੋ ਹਾਂਜੀ ਹਾਂਜੀ ਸੈਂਡ ਕਰਕੇ ਲੇਟ ਹੀ ਹੁੰਦਾ ਜੀ। ਕਿਉਂਕਿ ਇਹ ਅਹ ਡੇਲੀ ਰੂਟੀਨ ਚ ਹੁਣ ਚਲੋ ਬੱਚਿਆਂ ਦੀ ਛੁੱਟੀ ਛੁੱਟੀ ਹੈਗੀ ਆ ਪਰ ਇਹ ਦੇ ਪਾਪਾ ਨੇ ਡਿਊਟੀ ਜਾਣਾ ਹੁੰਦਾ ਜਲਦੀ ਉੱਠ ਜਾਂਦੇ ਸਾਰੇ ਫਰ ਕੰਮ ਕੁਮ ਕਰਨਾ ਘਰ ਦਾ ਸੰਡੇ ਇਹਨਾਂ ਦੇ ਛੁੱ ਰੁਟੀ ਹੁੰਦੀ ਹੈ ਫਿਰ ਚਲੋ ਸੰਡੇ 'ਚ ਵੀ ਥੋੜੀ ਦੇਰ ਜ਼ਿਆਦਾ ਬੰਦਾ ਸੁੱਕ ਲੈਂਦਾ ਘੰਟਾ ਡੇਢ ਘੰਟਾ ਫਰ ਘਰ ਦਾ ਕੰਮ ਮੁਕਾਉਣਾ ਨਹਾਣਾ ਧੋਣਾ ਫੇਰ ਤਾਂ ਰੋਟੀ ਬਣਾਉਦੇ ਆ ਸਾਰਾ ਕਰਕੇ ਤੇ ਇੱਕ ਵਾਰੀ ਹਾਂਜੀ ਚਾਹ ਪਾਣੀ ਪੀ ਲੈਂਦੇ ਇੱਕ ਵਾਰੀ ਤੇ ਰੋਟੀ ਬਾਅਦ ਚ ਸਾਰਾ ਕੰਮ ਮੁਕਾ ਕੇ ਨਹਾ ਕੇ ਜਿਨਾ ਜਿਨਾਂ ਨੇ ਨਹਾਉਣਾ ਫੇਿਰ ਰੋਟੀ ਖਾਂਦੇ ਆ ਕਿਉਂਕਿ ਏਦਾਂ ਖਾਈ ਨੀ ਜਾਂਦੀ ਰੋਟੀ ਨਏ ਤੋਂ ਬਿਨਾ ਅਤੇ ਫਿਰ ਤਾਂ ਲੇਟ ਹਾਂਜੀ ਫਿਰ ਤਾਂ ਕਰਕੇ ਲੇਟ ਹੋ ਜਾਣਗੇਗਾ। ਹਮ।
ਕੋਈ ਰੈਸਪੀ ਦੱਸੋ ਜੋ ਤੁਸੀਂ ਬਹੁਤ ਅੱਛੀ ਬਣਾਉਂਦੇ ਹੋ।
ਹਾਂਜੀ।
ਕੋਈ ਹਾਂ ਜੋ ਤੁਹਾਡੀ ਉੱਧਰ ਦੀ ਫੇਮਸ ਸੋਵੇਰ ਤੁਸੀਂ ਵੀ ਬਹੁਤ ਅੱਛੀ ਬਣਾਉਂਦੇ ਹੋ।
ਅੱਛਾ ਜੀ। ਮੈਂ ਤਾਂ ਜੀ ਕੋਫਤੇ ਬਣਾਏ ਸੀ। ੇ। ਘਆ ਦੇ ਕੋਫਤੇ ਬੜੇ ਬੜੇ ਵਧੀਆ ਬਣਾ ਸੀ। ਤੇ ਬੱਚੇ ਹਾਂਜੀ ਬੱਚੇ ਕਹਿ ਰਹੇ ਸੀ ਮੰਮੀ ਕੋਫਤੇ ਖਾਣ ਦਾ ਮਨ ਹੋ ਰਿਹਾ ਸਵਾਦ ਬਣਦੇ ਆ ਮਲਾਈ ਕੋਫਤਾ ਤੇ ਮੈਂ ਕਿਹਾ ਚਲੋ ਬਣਾ ਲੈਂਨ ਹਾਂ। ਸੀਗੀ ਪਰ ਫਿਰ ਵੀ ਬੱਚਿਆਂ ਦੀ ਫਰਮਾਇਸ਼ ਆਈ ਸੀ। ਅਤੇ ਬਣਾ ਤ ਅਤੇ ਪਸੰਦ ਵੀ ਬਹੁਤ ਕੀਤੀ ਬੱਚਿਆਂ ਨੇ ਸਾਡੇ ਇਹਨਾਂ ਦੇ ਫਰੈਂਡ ਹੈਗੇ ਆ ਗਲੀ 'ਚ ਉਹਨਾਂ ਦੇ ਘਰ ਵੀ ਗਈ ਸੀ ਸਬਜ਼ੀ ਉਹਨਾਂ ਨੇ ਵੀ ਬੜੀ ਪਸੰਦ ਕੀਤੀ। ਫਿਰ। ਹਾਂਜੀ। ਉਹੀ ਜਿਵੇਂ ਆਪਾਂ ਕੱਦੂਕਸ ਕਰਕੇ ਘੀਆ ਨੂੰ ਨਹੀਂ ਥੋੜ੍ਹੀ ਦੇਰ ਮੈਂ ਪੰਜ ਮਿੰਟ ਨਮਕ ਪਾ ਕੇ ਕੇ ਫਿਰ ਛੱਡ ਦਿੰਦੀ ਹਾਂ ਫਿਰ ਉਹਦਾ ਜਿਹੜਾ ਪਾਣੀ ਹੁੰਦਾ ਜੋੋੜ ਕੇ ਉਹਦੇ ਵਿੱਚ ਜੇ ਜੌ ਬੇਸਣ ਵਗੈਰਾ ਲਸਣ ਉਹਨੂੰ ਗ੍ਰੈਂਡ ਕਰਕੇ ਤੇ ਮੈਂ ਵਿੱਚ ਲਸਣ ਪਾ ਲੈਂਦੀ ਹੁੰਦੀ ਹਾਂ ਥੋੜ੍ਹੀ ਜਿਹੀ ਜੋ ਵੀ ਮਸਾਲਾ ਹੁੰਦਾ ਉਹ ਪਾ ਕੇ ਗਰਮ ਮਸਾਲਾ ਹੋ ਗਿਆ ਤੇ ਆਪਾਂ ਫੇਰ ਉਹਨਾਂ ਨੂੰ ਫਰਾਈ ਕਰਨਾ ਤੇ ਫਰਾਈ ਕਰਨ ਉਸ ਤੋਂ ਬਾਅਦ ਫਿਰ ਉਹਦਾ ਜਿਹੜਾ ਆਪਾਂ ਸਬਜ਼ੀ ਨੂੰ ਤੜਕਾ ਲਾਉਣਾ ਉਹਦਾ ਮਸਾਲਾ ਬਣਾਉਣਾ ਜੋ ਕੁਛ ਵੀ ਆਪਾਂ ਪਾਉਣਾ ਹੈ ਕੋਈ ਮਸਾਲਾ ਹੋ ਗਿਆ ਜਿਵੇਂ ਮੈਂ ਤਾਂ ਜਿਹੜੇ ਖੜੇ ਮਸਾਲੇ ਹੁੰਦੇ ਆ ਉਹਨੂੰ ਘਰ ਹੀ ਪੀਸ ਪੀਹ ਲੈਂਨੀ ਹੁੰਨੀ ਆ ਅਤੇ ਉਹਦੇ ਵੀ ਬਹੁਤ ਵਧੀਆ ਸਵਾਦ ਆਉਂਦਾ ਹੈ ਤੇ ਹਾਂਜੀ ਹਾਂਜੀ ਮੈਂ ਘਰ ਗ੍ਰੈਂਡ ਕਰ ਲੈਂਦੀ ਹੁੰਦੀ ਆ ਜਿਹੜੇ ਸੁੱਕੇ ਮਸਾਲੇ ਹੁੰਦੇ ਆ ਉਹ ਬਾਹਰੋਂ ਲੈ ਕੇ ਮਸਾਲੇ ਵਾਲੇ ਕੋਲੋਂ ਤੇ ਗ੍ਰੈਂਡ ਕਰ ਲੈਂਦੇ ਹੁੰਦੇ ਆ। ਹਾਂਜੀ, ਤੇ ਓਤੋਂ ਬਾਅਦ ਫੇਰ, ਮਲਾਈ ਰੱਖੀ ਸੀ ਦੋ ਦਿਨ ਦੀ ਕੱਠੀ ਸੀਗੀ। ਦੋ ਦਿਨ ਦੀ ਤੇ ਚੱਲ ਜਾਂਦੀ ਐ ਜਾਅਦਾ ਪੁਰਾਣੀ ਤਾਂ ਫੇਰ ਓਹ, ਥੋੜ੍ਹੀ ਖਟਾਸ ਜ਼ੀ ਆ ਜਾਂਦੀ ਐ। ਤੇ ਤਾਜੀ ਮਲਾਈ ਸੀਗੀ। ਹਾਂਜੀ। ਫੇਰ ਉਨੂੰ ਮੈਂ, ਥੋੜ੍ਹਾ ਜੇਆ ਫੈਂਟ ਪਤਲੀ ਮਲਾਈ ਨੂੰ, ਪਤਲੀ ਕਰ ਲਈ ਮਤਲਬ? ਫਿਰ ਜਦੋਂ ਸਬਜੀ ਨੂੰ ਤੜਕਾ ਤੁੜਕਾ ਲੱਗ ਗੇਆ ਓਤੋਂ ਬਾਅਦ, ਗਾਰਨਿਸ਼ ਕਰਤੀ ਫਿਰ ਮਲਾਈ ਨਾਲ, ਤੇ ਕੁਛ ਥੋੜ੍ਹੀ ਵਿੱਚ ਵੀ ਪਾਤੀ ਸੀ, ਹਾਂਜੀ ਬੜੀ ਸਵਾਦ ਬਣੀ ਸੀ ਸਬਜੀ।
ਕੋਈ ਨਾ ਹੁਣ ਮੈਂ ਵੀ ਬਣਾ ਕੇ ਵੇਖਾਂਗੀ।
ਹੁਣ ਤੁਸੀਂ ਦੱਸੋ, ਤੁਹਾਡੀ ਓੱਧਰ ਦੀ ਕੋਈ ਡਿਸ਼?
ਸਾਡੇ ਤੇ ਜੀ ਸਾਰੀਆ ਈ, ਡਿਸ਼ਾਂ ਵਧੀਆ ਹੈਗੀਆਂ ਨੇ। ਬਣਾ ਲਈ ਦੀ ਆ ਬਸ। ਟੁਟੀਆਂ ਭੱਜੀਆਂ
ਟੂਟੀਆਂ ਵੱਜੀਆਂ ਹਾਂਜੀ।
ਬਸ ਕੰਮ ਚਲਾਓ, ਖਾਲ
ਨਈਂ ਸਈ ਏਦਾ ਸਾਡੇ ਵੀ ਐ ਕੰਮ ਚਲਾਓ ਖਾ ਲੈਂਦੇ ਆ, ਪਰ ਕਈ ਵਾਰੀ ਫਰਮਐਸ਼ ਕਰ ਜਾਂਦੇ।
ਮੇਰੇ ਬੱਚੇ ਬਸ ਮੈਂ ਤੇ, ਆਲੂ ਦੇ ਪਰੌਂਠੇ ਬੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ।
ਹਾਂਜੀ, ਸਾਡੇ ਵੀ ਏਦਾਂ ਈ ਐ ਜੀ, ਆਲੂ ਦੀ ਪਰੌਂਠੀ ਆ ਏ, ਹੰਮ੍ਹ।
ਵੱਡੇ-ਵੱਡੇ ਬਣਦੇ ਨੇ ਏ ਵੀ ਬੱਚੇ ਛੋਟੇ ਪਸੰਦ ਨੀ ਕਰ ਮੇਰੇ, ਓ ਕੈਂਦੇ ਨੇ ਮੰਮੀ ਵੱਡੇ ਬਣਾ। ਹਾਂਜੀ, ਫੇਰ ਤਵੇ ਤੋਂ ਥੋੜ੍ਹਗ ਛੋਟੇ ਹੁੰਦੇ ਨੇ ਮੇਰੇ ਪਰਾਠੇਂ। ਓਈਓ ਬਣਾ ਕੇ ਦਈਦੇ ਬਾਲਾਂ ਨੂੰ। ਰਿ ਸਾਡੇ ਮੰਮੀ ਏਦਾਂ ਈ ਬਣਾਂਦੇ ਸੀ ਵੱਡੇ। ਵੱਡੇ ਵੱਡੇ ਤੇ ਓਹੋ ਈ ਹੈਗੇ ਓਸ ਥਾਨੂੰ ਲੋ ਗੀ ਕਿ ਵੱਡੇ ਵੱਡੇ ਬਣਾਣੇ ਨੇ।
'ਤੇ ਕਈ ਕਹਿੰਦੇ ਮੂਲੀ ਦੇ ਜਿਹੜੇ ਪਰੌਂਠੀਆਂ ਹੁੰਦੀਆਂ ਉਹ ਫੱਟ ਜਾਂਦੇ ਨਹੀਂ ਬਣਦੀ।
ਨਹੀਂ, ਅੱਛੇ ਬਣਦਿਆਂ ਨੇ ਸਾਡੀਆਂ ਤੇ ਨਹੀਂ ਫੱਟਦੀਆਂ।
'ਤੇ ਕਈ ਏਦਾਂ ਕਰਦੇ ਨਾ ਵੀ ਡਬਲ ਜਿਵੇਂ ਦੋ ਬਣਾ ਲਈ ਰੋਟੀਆਂ ਉਹਦੇ ਵਿੱਚ ਰੱਖ ਕੇ ਫੇਰ ਦੂਜੀ ਰੋਟੀ ਬਣਾ ਕੇ ਉਹਦੇ ਤੇ ਰੱਖ 'ਤ ਫੇਰ, ਉਹ।
ਲੇਕਿਨ, ਉਹ ਸਵਾਦ ਨਹੀਂ ਆਉਂਦਾ।
ਨਹੀਂ ਆਂਦਾ, ਹਾਂਜੀ!
ਓਕੇ। ਕਿਨਾਰਿਆਂ ਤੋਂ ਨਾ, ਆਟਾ ਈ ਆਟਾ ਰਹਿ ਜਾਂਦਾ ਐ।
'ਚ ਹੁੰਦੀ ਐ।
ਹਾਂ! ਵਿੱਚੋਂ-ਵਿੱਚੋਂ ਖਾ ਲੈਂਦੇ ਨੇ ਕਈ ਵਾਰੀ ਬੇ ਜਦੋਂ ਕਿਨਾਰੇ ਛੋੜ ਦਿੰਦੇ ਸੀ ਪਹਿਲੇ ਪਹਿਲੇ। ਤੇ ਫੇਰ ਮੈਂ ਵੀ ਨਾ ਉਹਨਾਂ ਨੂੰ ਹੈਲਪ ਮੱਕਾ ਜਿਹਾ ਫਰਾਈ ਕਰ ਲਉ ਨਾ ਪਾਣੀ ਸੁੱਕ ਜਾਂਦਾ ਉਹਨਾਂ ਦਾ
ਹਾਂਜੀ! ਪਰ ਮੈਂ ਪਤਾ ਕੀ ਕਰਦਾ? ਚਲੋ ਆਪਣਾ-ਆਪਣਾ ਤਰੀਕਾ ਹੁੰਦਾ, ਸਾਡਾ ਵੀ ਵਧੀਆ ਹੈ। ਪਰ, ਮੇਰਾ ਤਰੀਕਾ ਇਹ ਹੈ ਕਿ ਨਾ, ਮੈਂ ਜਿਵੇ ਅ ਆਪਾਂ ਮੁੱਲੀਆਂ ਕੱਦੂਕਸ ਕਰ ਲਈਆਂ। ਤੇ ਥੋੜ੍ਹੀ ਦੇਰ ਉਹਦੇ ਚ ਚਿੰਨਾ ਮਕ ਪਾ ਕੇ ਆਪਾਂ ਰੱਖਦੇਦੇ ਹਾਂ। ਛੱਡ ਦੇਣੀ ਆ ਤੇ ਜਿਹੜਾ ਸਾਰਾ ਪਾਣੀ ਹੁੰਦਾ ਨਿਕਲ ਜਾਂਦਾ ਉਸੇ ਜਿਹੜਾ ਪਾਣੀ ਆਪਾਂ ਕੱਢਦੇ ਹਾਂ ਨਾ ਮੈਂ ਉਸੇ ਉਸੇ ਪਾਣੀ ਨਾਲ ਆਟਾ ਗੁੰਨ ਲੈਂਦੀ ਹੁੰਦੀ ਹਾਂ। ਹਾਂਜੀ। ਤੇ ਫੇਰ ਜਿਹੜੀ ਮੂਲੀਆਂ ਹੈਗੀਆਂ ਉਹ ਨਿਚੋੜ ਕੇ ਫੇਰ ਮੈਂ ਵਿੱਚ ਚ ਬਾਅਦ ਚ ਨਮਕ ਨਹੀਂ ਪਾਉਣਾ ਹਲਕਾ ਫੁਲਕਾ ਆਟੇ ਚ ਹੀ ਪਾ ਲੈਣਾ।
ਅੱਛਾ। ਅੱਛਾ ਜੀ।
ਅਤੇ ਉਓਦਾਂ ਫਿਰ ਜਿਵੇਂ ਮਤਲਬ ਜੋ ਵੀ ਆਪਾਂ ਮਸਾਲਾ ਪਾਉਣਾ ਮਿਰਚ ਹੋ ਗਈ। ਗਰਮ ਮਸਾਲਾ ਜੋ ਵੀ ਪਾਉਂਦੇ ਆ ਆਪਾਂ ਤੇ ਫੇਰ ਏਦਾਂ ਹੀ ਜਿਵੇਂ ਆਲੂ ਦੀ ਪਰੋਠੀਆਂ ਬਣਦੇ ਭਰ ਕੇ ਫਿਰ ਦੇ ਬਣਾ ਲੈਣੇ ਬਣ ਜਾਂਦੀ ਆ ਬਹੁਤ ਵਧੀਆ ਉਹਨੇ ਫੜਦੀਆਂ
ਅੱਛਾ ਮੈਂ ਤੇ ਪਹਿਲੀ ਵਾਰੀ ਸੁਣਿਆ ਮੂਲੀ ਦੇ ਆਟੇ ਨਾਲ ਪਾਣੀ ਨੂੰ ਆਟਾ ਮਨ ਲਈਦਾ ਹੁਣ ਤੇ ਅਸੀਂ ਵੀ ਅੰਜੇ
ਹਾਂਜੀ।
ਕਿਉਕਿ ਜਿਹੜਾ ਸਾਨੂੰ ਹੁਣੇ ਕੱਦੂਕਸ ਕੀਤਾ। ਪੈਸੇ ਜਿਹੜੀ ਕੁਫਤੇ ਬਣਾਏ ਸੀ। ਉਹਦਾ ਵੀ ਪਾਣੀ ਮੈਂ ਨਹੀਂ ਗਰਾਉਂਦੀ ਮ ਸਬਜ਼ ' ਚ ਹੀ ਪਾਲਣੀਦੀ ਹੋੁੰ ਹ ਆ ਉਹ ਵੀ ਹਾਂਜੀ! ਜਿਹੜੀ ਕੀਆ ਹਾਂਜੀ! ਹਾਂਜੀ! ਉਹ ਮੈਂ ਤਰੀ ਬਣਾ ਲੈਂਦੀ ਉਹਦੀ ਕਿਉਂਕਿ ਉਹਦਾ ਜਿਹੜਾ ਪੋਸ਼ਟਿਕ ਹੁੰਦਾ ਹੈ ਉਹ ਤਾਂ ਸਾਰਾ ਪਾਣੀ 'ਚ ਨਿਕਲ ਜਾਂਦਾ। ਜੋ ਵੀ ਹੁੰਦੈ। ਵਿਟਾਮਿਨਸ ਹੁੰਦੇ ਹੈ ਸਬਜ਼ੀਆਂ ਵਾਲੇ ਤੇ ਜੇ ਹਾਂਜੀ ਪਰ ਮੈਂ ਏਦਾਂ ਨੀ ਕਰਦੀ। ਮੈਂ ਉਹ ਸਬਜ਼ੀ ਚ ਪਾ ਲੈਨਾ। ਤਰੀ ਬਣ ਜਾਂਦੀ ਆ ਗ੍ਰਰੇਵੀ ਜਿ ਮਾੜੀ ਜੀ, ਤਾ ਵਧੀਆ ਬਣ ਜਾਂਦੇ ਆ ਤੇ ਮੂਲੀ ਵੀ ਮੈਂ ਏਦਾਂ ਹੀ ਕਰਦੀ ਹਾਂ। ਪਾਂਪਾ ਨੂੰ ਆਟਾ ਗੁੰਨਾ ਤੇ, ਉਹੀ ਮੂਲੀ ਦੇ ਪਾਣੀ ਨਾਲ! ਬੋਲੋ, ਬਾਕੀ ਚਾਹੀਦਾ ਹੁੰਦਾ ਵੈਸੇ ਵੀ ਥੋੜ੍ਹਾ ਬਹੁਤ ਹੀ ਹੁੰਦੈ! ਬਾਅਦ ਚ, ਜਿਵੇਂ ਮੁੱਕੀ ਮਾਕੀ ਮਾਰਨੀ ਹੋਈ। ਸਹੀ ਕਰਨਾ, ਥੋੜ੍ਹਾ ਜਿਹਾ ਹੋਰ ਪਾਲੋ ਉਹਦੇ ਵਿੱਚ ਈ ਹਮ। ਹਾਂਜੀ, ਇਹ ਕਿ ਆਪਾਂ ਨੂੰ ਸਬਜ਼ੀ ਦੇ ਸਬਜ਼ੀ ਦੇ ਜਿਹੜੇ ਵਿਟਾਮਿਨ ਹੁੰਦੇ, ਉਹ ਮਿਲ ਜਾਂਦੇ ਆ। ਨਾਲ ਹੀ ਨਹੀਂ ਤਾਂ ਪਾਣੀ ਚ, ਨਿਕਲ ਜਾਂਦੇ ਉਦੇ ਸਾਰੇ।
ਚਲੋ ਦੋ ਨਵੀਆਂ, ਹਾਂ ਦੋ ਨਵੀਆਂ ਗੱਲਾਂ ਸਿੱਖੀਆਂ ਅੱਜ ਅਸੀਂ!
ਹਾਂਜੀ, ਹਾਂਜੀ।
ਚਲੋ ਜੀ ਚਲੋ, ਹੁਣ ਮੈਂ ਤੁਹਾਨੂੰ ਸ਼ਾਮ ਨੂੰ ਫੋਨ
ਓਕੇ ਜੀ ਓਕੇ, ਓਕੇ ਜੀ, ਓਕੇ ਜੀ! ਸਾਸ੍ਰੀ ਅਕਾਲ ਜੀ।
ਹੂੰ